ਸਸ੍ਰੀ ਕਾਲ।
ਸਸ਼੍ਰੀ ਕਾਲ।
ਹਾਂਜੀ ਹੋਰ ਠੀਕ ਓ।
ਹਾਂ-ਹਾਂ ਵਧੀਆ ਮੈਂ ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ।
ਬੱਸ ਕੁਛ ਨੀ ਰੋਟੀ ਪਾਣੀ ਬਣਾ ਰੇ ਆ
ਅੱਛਾ-ਅੱਛਾ ਹੋਰ ਕੀ ਬਣਾ ਲਿਆ ਅੱਜ
ਹਮ
ਹੋਰ ਕੀ ਬਣਾ ਲਿਆ ਅੱਜ?
ਬੱਸ ਕੁਛ ਨੀ, ਰੋਟੀ-ਸਬਜ਼ੀ ਬਣਾਈ ਏ, ਆਲੂ-ਬੜੀਆਂ।
ਅੱਛਾ-ਅੱਛਾ, ਬੜੀਆਂ।
ਹਮ ਹੋਰ ਤੁਸੀਂ ਕੀ ਬਣਾ ਰਹੇ ਓ?
ਬੱਸ ਗਰਮੀ ਏ, ਇਡਲੀ-ਸਾਂਬਰ। ਹਮ, ਗਰਮੀ ਰੋਟੀ ਖਾਣ ਤੇ ਮਨ ਨਹੀਂ ਕਰ ਰਿਹਾ। ਹਾਂਜੀ ਤੇ ਉਹੀ ਬੱਸ। ਇਡਲੀ-ਸਾਂਬਰ, ਮੈਂ ਥੋੜਾ ਹਲਕਾ-ਫੁਲਕਾ ਡਾਏਟ। ਡਾਇਟ ਹੋ ਜਾਏਗੀ ਤਾਂ ਕਰਕੇ। ਹਾਂਜੀ ਹੋਰ ਆ ਜਾਓ ਤੁਸੀਂ ਵੀ?
ਬੱਸ ਆਵਾਂਗੇ-ਆਵਾਂਗੇ।
ਹਾਂਜੀ, ਉਹੀ।
ਹਮ, ਹਮ-ਹਮ ਨਹੀਂ।
ਕੱਲਿਆ ਕਿਵੇਂ ਕਾਲ ਕਰ ਲੀ।
ਬੱਸ ਓਦਾਂ ਹੀ ਮੈਂ ਗੱਲ ਕੀਤਾ। ਮੈਂ ਕਿਹਾ ਅਸੀਂ ਪਲੈਨਿੰਗ ਕਰ ਰਹੇ ਹਾਂ ਜਾਣ ਦੀ। ਤੁਹਾਨੂੰ ਪੁੱਛਾਂ ਤੁਸੀਂ? ਚੱਲੋ ਗੇ ਨਾਲ।
ਅੱਛਾ-ਅੱਛਾ, ਕਿੱਧਰ ਨੂੰ ਅੱਛਾ-ਅੱਛਾ, ਹਿਲ ਸਟੇਸ਼ਨ ਦੀ ਪਲਾਨਿੰਗ ਕਰ ਰਹੇ ਹੋ?
ਹਾਂਜੀ-ਹਾਂਜੀ, ਮੈਂ ਕਿਹਾ ਪੁੱਛਣਾ ਤੁਹਾਨੂੰ ਵੀ ਮੈਂ ਚੱਲਣਾ ਐ ਤੁਸੀਂ?
ਅੱਛਾ। ਵੈਸੇ ਇਸ ਟਾਈਮ ਤੇ ਯਾਤਰਾਵਾਂ ਵੀ ਬੜੀ ਜਾਂਦੀਆਂ ਪਈਆਂ ਨੇ। ਕੋਈ ਯਾਤਰਾ ਦੀ ਪਲਾਨਿੰਗ ਬਣਾ ਲੈਂਦੇ।
ਹਾਂ, ਮਤਲਬ ਇਹੀ ਸਮਝ ਲਓ ਕੁਛ ਉਸ ਟਾਈਪ ਦੀ ਪਲੈਨਿੰਗ ਕਰ ਲੈਂਦੇ ਮੈਂ ਜਗ੍ਹਾ ਲੋਕੇਸ਼ਨ ਨੀ ਡਿਸਾਈਡ ਕੀਤੀ ਐ। ਮੈਂ ਕਿਹਾ ਤੁਹਾਡੇ ਨਾਲ ਗੱਲ ਕਰ ਲੈਂਦੇ ਆ। ਪੁੱਛ ਲੈਂਦੇ ਆ, ਚਾਰ ਜਣਿਆਂ ਦੀ ਅਡਵਾਈਸ ਹੋ ਜਾਂਦੀ ਐ।
ਹਾਂਜੀ ਉਹ ਤੇ ਹੈ, ਮੈਂ ਆਪ ਇਸ ਵਰਤ ਮਨ ਕਰ ਰਿਹਾ ਸੀ। ਕਿੱਧਰੇ ਯਾਤਰਾ ਕਰ ਆਨੇ, ਆ ਤੇ ਬਸ ਥੋੜੇ ਸੇ ਜਿੱਦਾਂ ਕਿ ਗਰੁੱਪ ਜੱਥਾ ਜੇਹਾ ਇੱਕ ਬਣ ਜਾਏ ਨਾ ਤੇ ਇੰਜੋਏਮੈਂਟ ਜਿਆਦਾ ਹੋ ਜਾਂਦੀ ਏ, ਤੇ ਹੁਣ ਤੁਸੀਂ ਗੱਲ ਛੇੜੀ ਏ ਤੇ ਮੈਂ ਅੱਜ ਸੋਚ ਹੀ ਰਹੀ ਸੀ, ਤੇ ਕੋਈ ਨੀ ਕਰਦੇ ਆ। ਫਿਰ ਪਲਾਨਿੰਗ ਇਸਦੇ ਬਾਰੇ ਦੱਸੋ? ਤੁਸੀਂ ਤੁਹਾਡੀ ਕੀ ਮਤਲਬ ਪਲਾਨਿੰਗ ਅੱਗੇ ਦੀ।
ਪਲੈਨਿੰਗ ਏ, ਅਸੀਂ ਚੱਲਦੇ ਹਾਂ ਇਹ ਦੋ ਕੀ ਕਹਿੰਦੇ ਆ ਮੇਰੀ ਅਠਾਈ ਤਰੀਕ ਛੁੱਟੀਆਂ ਹੈਗੀਆਂ ਨੇ, ਸਤਾਈ ਤੋਂ।
ਅੱਛਾ- ਅੱਛਾ, ਠੀਕ ਹੈ -ਠੀਕ ਹੈ, ਹਾਂਜੀ।
ਤੇ ਸਤਾਈ ਤੋਂ ਚੱਲਦੇ ਆ ਸਤਾਈ ਅ ਅਠਾਈ ਕਿਉਂਕਿ ਸਤਾਈ ਤਰੀਕ ਤੇ ਮੈਂ ਆਪਣੀ ਪੂਰੀ ਪੈਕਿੰਗ ਕਰਨ ਲਈ ਲਿੱਤੀ ਹੈ ਛੁੱਟੀ। ਬਾਕੀ ਪਤਾ ਨੀ ਮੈਂ ਪਹਿਲੇ ਲੈ ਲਾ ਦੋ ਛੁੱਟੀਆਂ ਹੁੰਦੀਆਂ ਨੇ ਨਾ ਮੇਰੀਆਂ ਹੁਣ।
ਓਕੇ -ਓਕੇ- ਓਕੇ।
ਹਾਂ ਤੇ ਮੈਂ ਉਹੀ ਸੋਚਿਆ ਮੈਂ ਕਿਹਾ ਕਿ ਮੈਂ ਆਪਣੀ ਪਲੇਨਿੰਗ ਕਰ ਲੈਂਦੇ ਆ ਉਸਦੇ ਅਕੋਰਡਿੰਗ। ਫਿਰ ਤੁਸੀਂ ਮੈਂ ਆਪਣੀ ਅ ਅਠਾਈ ਦਾ ਤੇ ਕਨਫਰਮ ਏ ਸਾਡਾ, ਬਾਕੀ ਫਰ ਦੇਖ ਦੇਖੋ ਕੀ ਕਰਦੇ ਆ, ਉਸ ਤੋਂ ਪਹਿਲੇ ਮੈਂ ਇੱਕ ਛੁੱਟੀ ਲਾਾਂਗੀ ਪੈਕਿੰਗ ਕਰਨ ਲਈਏ। ਇੱਕ ਤੇ ਇੱਕ ਦਿਨ ਤੇ ਚਾਹੀਦਾ ਹੈ ਨਾ ਪੈਕਿੰਗ ਲਈ ਪੂਰਾ ਇੱਕ ਦਿਨ ਚਾਹੀਦਾ ਹੈ।
ਕਿਉਂਕਿ ਉਹੀ ਨਾ ਯਾਤਰਾ ਕਰਨ ਜਾਣ ਫਿਰ ਥੋੜੇ ਸਰਦੀਆਂ ਕੱਪੜੇ ਵੀ ਚਾਹੀਏ। ਉਹ ਇਨੀ ਗਰਮੀ ਚ ਤੇ ਸਰਦੀਆਂ ਦੇ ਕੱਪ ਕੱਪੜੇ ਸਾਰੇ ਸਾਮੇ ਹੁੰਦੇ ਨੇ ਮੈਂ ਆਪ ਹੁਣ ਇੱਥੇ ਆਈ ਦੀ ਸੀ ਪੇਕੇ ਤੇ, ਕੋਈ ਨੀ ਤਿਆਰੀ ਕਰੋ ਤੁਸੀਂ ਅਠਾਈ ਦੀ ਕਹਿ ਰਹੇ ਹੋ ਨਾ ਮੈਂ ਵੀ ਬਾਈ- ਤੇਈ ਤੱਕ ਪਹੁੰਚ ਜਾਵਾਂਗੀ। ਤੇ, ਕਰ ਲਾਂਗੀ ਮੈਂ ਵੀ ਪੈਕਿੰਗ ਫਿਰ ਤਿਆਰੀ ਕਰ ਲਾਂਗੀ ਮੈਂ ਇਹਨਾਂ ਨਾਲ ਸਲਾਹ ਬਣਾ ਲੈਂਦੀ ਆ। ਬਾਕੀ ਸਰਦੀਆਂ ਦੇ ਥੋੜੇ ਸੇ ਕੱਪੜੇ ਨੇ ਉਹ ਬੈਡ ਚੋਂ ਹੁਣ ਕੱਢਾਂਗੇ, ਆਪਣੇ ਬੱਚਿਆਂ
ਹਾਂ ਪਰ ਸਰਦੀਆਂ ਦੇ ਜ਼ਿਆਦਾ ਨਹੀਂ ਲੈ ਕਰ ਜਾਣੇ ਨਾ ਆਪਾਂ ਇੱਕ ਜੈਕਟ ਲੈ ਕਰ ਜਾਵਾਂਗੇ ਬਸ।
ਪਰ ਹਨ ਸਾਨੂੰ ਤੇ ਇੱਕ -ਇੱਕ ਜੈਕਟ ਨਾਲ ਹੀ ਕੰਮ ਚੱਲ ਜਾਣਾ ਮੇਨ ਬੱਚਿਆਂ ਦਾ ਹੁੰਦਾ ਹੁੰਦਾ ਏ, ਉਹਨਾ ਥੱਲੇ ਇਨਰ ਵਗੈਰਾ ਸੋਕਸ, ਕੈਪ ਹੋਰ ਪਤਾ ਨੀ ਕੀ ਕੀ ਰੱਖਣਾ ਪੈਂਦਾ ਏ, ਕੰਬਲ ਔਰ ਉਹ ਸਭ
ਉਹ ਤਾਂ ਹੈ ਆਪਣਾ ਤੇ ਗੁਜ਼ਾਰਾ ਚੱਲ ਜਾਂਦਾ ਏ, ਇੱਕ-ਇੱਕ ਜੈਕਟ ਗੁਜ਼ਾਰਾ ਚੱਲ ਜਾਏਗਾ ਸਾਡਾ ਤੇ ਇੱਕ ਜੈਕਟ ਰੱਖਾਂਗੀ ਤੇ ਨਾਲੇ ਮੈਂ ਇੱਕ ਆਪਣਾ ਇੱਕ ਸਵੈਟਰ ਰੱਖ ਰੱਖਾਂਗੀ ਬਸ।
ਅੱਛਾ ਮੈਂ ਨਹੀਂ ਮੇਨ ਤੇ ਹਾਂ। ਕਿਉਂਕਿ ਪਤਾ ਯਾਤਰਾ 'ਚ ਤੇ ਚੜ੍ਹਾਈ ਕਰਨੀ ਪੈਂਦੀ ਏ। ਫਿਰ ਚੜ੍ਹਾਈ 'ਚ ਤੇ ਬਸ ਸਮਾਨ ਨੀ ਚੁੱਕਿਆ ਜਾਂਦਾ। ਕੁਛ ਵੀ।
ਉਹ ਤੇ ਹੈ ਤੇ ਮੈਂ ਤੇ ਇਹੀ ਬੋਲਿਆ ਸਾਰਿਆਂ ਨੂੰ ਜਿੰਨੇ ਮੇਰੇ ਨਾਲ ਜਾ ਰਹੇ ਨੇ ਮੈਂ ਕਿਹਾ ਕਿ ਤੁਸੀਂ ਕੰਮ ਕਰਨਾ ਸਭ ਨੇ ਆਪਣਾ-ਆਪਣਾ ਬੈਗ ਲੈ ਕੇ ਜਾਣਾ ਛੋਟਾ ਵਾਲਾ ਪਿਠੂ ਬੈਗ ਹਾਂ। ਮੈਂ ਕਿਹਾ ਕੋਈ ਕਿਸੇ ਦਾ ਸਮਾਨ ਨੀ ਚੁੱਕੇਗਾ ਪਤਾ ਚੱਲੇ। ਉੱਥੇ ਜਾ ਕੇ ਕਹਿਣ ਮੇਰਾ ਸਮਾਨ ਚੁੱਕ ਲਿਆ। ਮੈਂ ਦੋ ਟੈਕਸੀ ਲੇਕਰ ਆਈ ਹੂੰ ਮੈਮ।
ਨਾ ਬੜਾ ਔਖਾ ਹੁੰਦਾ ਏ। ਬਸ ਇਹ ਸਮਝ ਲਓ ਅਸੀਂ ਬੱਚੇ ਨੇ ਬੱਚਿਆਂ ਨੇ ਤੇ ਨਾਲ ਆਪਣੇ ਪਿੱਠੂ ਵਗੈਰਾ ਕਰਨਗੇ ਯਾਤਰਾ ਜਾਵਣਗੇ। ਤੇ ਫੇਰ ਉਹ ਉੱਥੇ ਹੀ ਪਿੱਠੂ ਹੋਣਗੇ ਨਾ ਦਾ ਕੀ ਸਮਾਨ ਉਹ ਉਹਨਾਂ ਦੀ ਉਸ 'ਚ ਈ ਟੋਕਰੀ ਚ ਹੀ ਪਾ ਦਾਂਗੇ ਬਈ ਉਹ ਚੋਂ। ਕਿ ਆਪੇ ਲੈ ਜਾਣਗੇ ਇੰਨਾ ਸਮਾਨ ਕੇ ਬਈ ਬੱਚਿਆ ਜਿੰਨਾ ਹੋ ਜਾਏ। ਲੇਕਿਨ ਖੁਦ ਦਾ ਤੇ ਮੈਂ ਕੁਛ ਨੀ ਕਰਨਾ। ਜੋ ਪਾਉਣਾ ਏ ਔਰ ਉੱਤੇ ਜਾ ਕੇ ਬਸ ਜਿਹੜਾ ਸੀ ਜੋੜਾ ਚੇਂਜ ਕਰਨਾ ਹੋਏ ਆਪਣੇ, ਬੱਸ ਏਦਾਂ ਕੋ ਇੱਕ ਏਧਾਂ ਜੋੜਾ ਰੱਖ ਲਿਆ ਬੱਸ। ਬਾਕੀ ਇਸ ਤੋਂ ਇਲਾਵਾ ਔਰ
ਤੇ ਤੁਸੀਂ ਬੱਚਿਆਂ ਦੇ ਕੈਸੇ ਕਰੋਗੇ ਫਿਰ ਕੱਪੜੇ, ਕਿਉਂਕਿ ਬੱਚੇ ਤੇ ਉਠਾ ਨੀ ਪਾਣਗੇ ਨਾ।
ਨਹੀਂ-ਨਹੀਂ-ਨਹੀਂ। ਬੱਚਿਆਂ ਦੇ ਮਤਲਬ ਕੀ ਐ ਦੇਖੋ ਨਾ ਹੁਣ ਅਗਰ ਇਹਨਾਂ ਦੇ ਪਾਪਾ ਵੀ ਨਾ ਐ ਹੁਣ ਸੇ ਘੱਟ-ਵੱਧ ਹੀ ਚੱਲਦੇ ਨੇ, ਇਹ ਘੋੜਾ ਵਗੈਰਾ ਕਰਦੇ ਨੇ। ਤੇ ਇੱਕ ਐਸਾ ਬੈਗ ਕਰਾਂਗੇ ਨਾ ਕਿ ਜਿਸ 'ਚ' ਮਤਲਬ ਕਿ ਸਾਡੇ ਚਾਰਾ ਦੇ ਕੱਪੜੇ ਆ ਜਾਣ। ਤੇ ਉਹਨਾਂ ਨੂੰ ਇਹੀ ਇੱਕ ਪਿੱਠੂ ਬੈਗ ਜਿਹਾ ਹਲਕਾ ਛੋਟਾ ਬਹੁਤ ਕਰਕੇ। ਉਹ ਘੋੜੇ ਵਗੈਰਾ ਤੇ ਜਿਸ ਤਰ੍ਹਾਂ ਜਾਣਗੇ ਨਾ ਉੱਥੇ ਹੀ ਫੜਾ ਦਾਂਗੀ ਉਹਨਾਂ ਨੂੰ। ਬਾਕੀ ਥੋੜਾ ਸਾ ਛੋਟਾ ਮੋਟਾ ਜਿਹੜਾ ਸਮਾਨ ਹੋਏਗਾ। ਉਹ ਬੱਚਿਆਂ ਨੂੰ ਪਿੱਠੂ ਬੈਗ ਤੇ ਤੇ ਫਿਰ ਉਹਨਾਂ ਨੂੰ ਦੇ ਦਾਂਗੇ ਥੋੜਾ ਸਾ ਦੇਖ ਲਾ ਗੇ।
ਲ ਵੇ ਤੁਸੀਂ ਕੰਮ ਕਰੋ ਆਪਣੇ ਬੱਚਿਆਂ ਲਈ ਐ ਨਾ। ਆਪਣੇ ਮਤਲਬ ਤੁਸੀਂ ਆਪਣੇ ਅਲੱਗ-ਅਲੱਗ ਬੈਗ ਬਣਾਓ। ਜਿਵੇਂ ਮੈਂ ਦੱਸਦੀ ਹਾਂ ਤੁਹਾਨੂੰ ਤੁਸੀਂ ਕਿਉਂਕਿ ਨਾ ਇੱਕ ਬੱਚੇ ਕਿਉਂਕਿ ਬੱਚਿਆਂ ਦੇ ਜੋ ਪਿੱਠੂ ਬੈਗ ਹੋਣਗੇ, ਉਹ ਹਲਕੇ-ਫੁਲਕੇ ਹੋਣਗੇ, ਠੀਕ ਐ ਬੱਚਿਆਂ ਲਈ ਜ਼ਿਆਦਾ ਤੁਸੀਂ ਅੰਦਰ ਦੀ ਗਰਮ ਚੀਜ਼ਾਂ ਰੱਖਣਾ। ਪਜਾਮੀਆਂ ਰੱਖ ਲੈਣਾ, ਗਰਮ ਬਨੈਨ ਰੱਖ ਲੈਣਾ। ਔਰ ਇੱਕ, ਇੱਕ-ਇੱਕ ਜੈਕੇਟ ਰੱਖ ਲੈਣਾ ਬੱਸ।
ਅੱਛਾ।
ਹਾਂ ਤੇ ਮੇਰਾ ਤੇ ਇਹ ਮੰਨੋ ਕਿ ਕਿਉਂਕਿ ਨਾ ਇੱਕ ਬੰਦੇ ਦੇ ਉੱਪਰ ਭਾਰ ਹੋ ਜਾਏਗਾ, ਵਰਨਾ, ਠੀਕ ਐ ਨਾ, ਤੇ ਤੁਸੀਂ ਕੰਮ ਕਰਨਾ ਤੁਸੀਂ ਆਪਣੇ ਮਤਲਬ ਆਪਣੇ ਬੱਚਿਆਂ ਦੇ ਅਲੱਗ-ਅਲੱਗ ਪਿੱਠੂ ਬੈਗ ਰੱਖਣਾ। ਤੇ ਆਪਣੇ ਔਰ ਆਪਣੇ ਹਸਬੈਂਡ ਦਾ ਵੀ ਅਲੱਗ ਹੀ ਰੱਖਣਾ ਬੈਗ।
ਅੱਛਾ, ਬੱਸ ਬਾਕੀ ਐ ਤੇ ਹਲੇ ਜਿੱਦਾਂ ਕਿ ਗੱਲ ਕਰ ਰਹੇ ਨਾ ਬਾਕੀ। ਕੀ ਸਲਾਹ ਤੇ ਹਜੇ ਇੱਕ ਵਾਰੀ ਜਾਵਾਂਗੇ ਪੈਕਿੰਗ ਕਰਾਗੇ ਫਿਰ ਉੱਥੇ ਬਾਅਦ ਹੀ ਹੋਏਗੀ। ਉਹ ਫਿਰ ਪਿੱਠੂ ਬੈਗ ਵੀ ਸਾਡੇ ਕੋਲ ਹੋਣੇ ਚਾਹੀਏ ਨਾ ਇੰਨੇ
ਕੋਈ ਨੀ ਦੋ ਬੈਗ ਮੇਰੇ ਕੋਲ ਮੈਂ ਦੋ ਮੈਂ ਲੈ ਆਵਾਂਗੀ ਤੁਹਾਡੇ ਲੀਏ
ਅੱਛਾ-ਅੱਛਾ ਫਿਰ
ਹਾਂ, ਦੋ ਬੈਗ ਮੇਰੇ ਕੋਲ ਨੇ ਮੈਂ ਲਿਆਵਾਂਗੀ। ਔਰ ਬਾਕੀ ਇੱਕ-ਅੱਧਾਂ ਤਾਂ ਤੁਹਾਡੇ ਕੋਲ ਹੋਣਾ ਹੀ ਐਂ।
ਹਾਂ-ਹਾਂ ਵੈਸੇ ਦੋ ਹੈਗੇ ਨੇ, ਇੱਕ ਦੀ ਸ਼ਾਇਦ ਥੋੜੀ ਸੀ ਜਿ ਪ ਖਰਾਬ ਹੈਗੀ ਕੋਈ ਨੀ ਉਹ ਤਾਂ ਤਦ ਤੱਕ ਠੀਕ ਕਰਾ ਲਾਂਗੀ ਹਾਂਜੀ ਉਹੀ
ਹਾਂ ਤੇ ਪਤਾ ਕੀ ਕਰਨਾ ਬੱਚਿਆਂ ਦੇ ਪਿੱਠੂ ਬੈਗ ਹਲਕੇ-ਫੁਲਕੇ ਹੋਣਗੇ ਨਾ। ਤੇ ਬੱਚਿਆਂ ਨੂੰ ਜਿਵੇਂ ਕਾਂਡੀ ਵਗੈਰਾ ਕਰਾ ਕੇ ਦਿਓਗੇ। ਬੋਗੀ ਵਗੈਰਾ ਉਹਦੇ ਉਹਨਾਂ ਦੇ ਨਾਲ ਹੀ ਦੇ ਦੇਣਾ ਹਲਕੇ-ਫੁਲਕੇ ਹੋਣਗੇ ਨਾ ਕਿਸ ਕੀ ਬੰਦੇ ਦੇ ਭਾਰ ਹੋਏਗਾ।
ਹਾਂਜੀ-ਹਾਂਜੀ, ਉਹੀ ਨਾ, ਤੇ ਬਾਕੀ ਮਤਲਬ ਕੀ ਜਿਸ ਤਰ੍ਹਾਂ ਕਿ ਖਾਣ-ਪੀਣ ਦਾ ਥੋੜਾ ਬਹੁਤ ਸਮਾਨ ਤੇ ਹੋ ਹੀ ਜਾਂਦਾ। ਕਿ ਚੜਾਈ ਯਾਤਰਾ ਕਰੋ, ਆਪਣੇ ਡਰਾਈ ਫਰੂਟ ਹੋ ਗਏ ਹਾਂਜੀ ਉਹੀ ਨਾ ਹਾਂਜੀ ਹੋਰ ਥੋੜਾ ਸ ਗੁਲੂਕੋਜ਼ ਜਿੱਦਾਂ ਹੋ ਗਿਆ ਹੋਰ ਸਮਾਨ ਖਾਣ-ਪਾਣ, ਖਾਣ-ਪੀਣ ਦੀ ਥੋੜੀ ਤਿਆਰੀ ਕਰਨੀ ਉਹੀ ਆ
ਮੈਂ ਵੀ ਮੰਗਵਾਏ ਨੇ ਮੈਂ ਤੇ ਉਹ ਮੰਗਵਾਏ ਨੇ ਗੁਲੂਕੋਜ਼ ਦੇ ਨਾ ਮੈਂ ਪਾਊਚ ਮੰਗਵਾ ਰਹੀ ਆ ਮੈਂ ਥੋੜਾ ਸਾ ਲਿਸਟ ਬਣਾ ਰੀ ਸੀ ਨਾ ਤੇ ਜਿਵੇਂ ਸਾਡੇ ਇੱਥੇ ਆ ਜਾਂਦੇ ਓਨਲਾਈਨ ਸਮਾਨ ਆ ਜਾਂਦਾ ਐ, ਮੇਰੇ ਕੋਲ ਦੋ ਰ ਓ ਆਰ ਐਸ ਦੇ ਪੈਕੇਟ ਪਏਦੇ ਨੇ।
ਠੀਕ ਐ, ਠੀਕ ਐ, ਠੀਕ ਐ।
ਜੋ ਪਾਊਚ ਵਾਲੇ ਓ ਆਰ ਐਸ ਨੀ ਹੁੰਦੇ, ਮੈਂ ਕਿਹਾ ਚਲੋ ਇਹ ਵੀ ਰੱਖ ਲੈਂਦੇ ਆ ਵੀ ਕੰਮ ਆ ਜਾਂਣਗੇ ਮੇਰੇ ਕੋਲ ਪਏ ਦੇਸੇ ਤੇ ਮੈਂ ਰੱਖ ਲੈ, ਓ ਆਰ ਐਸ ਹਾਂ, ਓ ਆਰ ਐਸ ਰੱਖ ਲਿਆ ਐ। ਤੇ ਬਾਕੀ ਮੈਂ ਗਲੂਕੋਨ-ਡੀ ਨਾ ਪੂਰੀ ਗਲੂਕੋਨ-ਡੀ ਜੰਮ ਜਾਂਦੀ ਐ ਖ਼ਰਾ ਹੋ ਜਾਂਦੀ ਐ, ਤੇ ਮੈਂ ਤੇ ਗੂ ਕੋਨ-ਡੀ ਦੇ ਅੱਜ ਕੱਲ ਨਾ ਪਾਊਚ ਚਲੇ ਦੇ ਨੇ, ਸੈਸ਼ੇ, ਤੇ ਮੈਂ ਸੈਸ਼ੇ ਮੰਗਵਾ ਲਏ ਨੇ, ਕਾਰਡ 'ਚ' ਡਾਲ ਲਿਆ ਤੇ ਹੁਣ ਕੱਲ-ਪਰਸੋਂ ਔਡਰ ਕਰ ਦਾਂਗੇ।
ਹਾਂ, ਚਲੋ ਐਂ ਵਧੀਆ। ਸਗੋਂ ਮੈਂ ਆਪ ਮੈਨੂੰ ਵੀ ਦੱਸ ਦੇਣਾ ਮੈਂ ਵੀ ਨਾ ਜੋ ਸਮਾਨ ਮੰਗ ਲੈਣਾ ਹੋਏਗਾ ਨਾ ਉਹ ਮੈਂ ਮੰਗਵਾ ਲਾਂਗੀ। ਆਪਣੀ ਤਰਫ਼ ਤੋਂ ਵੀ, ਹਾਂਜੀ, ਹਾਂ। ਹਾਂਜੀ, ਤੇ ਉਹ ਫਿਰ ਉਸ ਹਿਸਾਬ ਨਾਲ ਤਿਆਰੀ ਹੋ ਜਾਏਗੀ ਨਾ, ਤੇ
ਬੱਸ ਤੁਸੀਂ ਦਵਾਈ-ਦਵਾਈਆਂ ਰੱਖ ਲੈਣਾ ਜਿਵੇਂ ਮੈਂ ਉਹ ਗਲੂਕੋਸ ਮੈਂ ਰੱਖ ਲਾਂਗੀ। ਔਰ ਬਾਕੀ ਖਾਣ-ਪੀਣ ਦਾ ਸਮਾਨ ਮੈਂ ਰੱਖ ਲਾਂਗੀ ਤੁਸੀਂ ਬੱਸ ਇੱਕ ਕੰਮ ਕਰਨਾ ਤੁਸੀਂ ਇੱਕ-ਇੱਕ ਪੱਤੇ ਦਵਾਈਆਂ ਤੇ ਰੱਖ ਲੈਣਾ ਵੋਮੀਕਾਈਡ ਦਾ
ਕਿ ਵੋਮੀਟ, ਹੈਡ ਦਾਂ ਹੋਰ ਦਾਮ ਹਾਂਜੀ। ਹਾਂਜੀ, ਫੀਵਰ ਹਾਂਜੀ-ਹਾਂਜੀ। ਹੋਰ ਫੀਵਰ ਵਗੈਰਾ ਦਾ ਵੀ ਹੋ ਜਾਂਦਾ ਨਾ ਬੱਚਿਆਂ ਦੀ ਤਾਂ ਮੈਂ ਰੱਖਣੀ ਹੀ ਰੱਖਣੀ ਹੈ ਖੈਰ ਕਿਉਂਕਿ ਇਹਨਾਂ ਦਾ ਤੇ ਹੋ ਰਿਹਾ ਇਹਦੇ ਪਾਪਾ ਦਾ ਵੀ ਕਈ ਵਾਰ ਸਿਰ ਵੀਰ ਪੀੜ ਹੋਣ ਲੱਗ ਜਾਂਦਾ ਸਾਰੀ ਰਾਤ ਉਹ ਤੇ ਹਨਾ, ਹਾਂਜੀ ਸਰੀਰ ਟੁੱਟਦਾ ਏ, ਹਾਂਜੀ ਉਹੀ ਤੇ ਉਹੀ ਬੱਸ ਰੱਖ ਲਾਂਗੀ ਦੋ-ਤਿੰਨ ਤੇ ਇੱਕ ਥੋੜਾ ਸ ਨਾ ਉਹ ਬਣਾ ਲਵਾਂਗੇ ਆਪਣਾ ਫਸਟ ਏਡ ਬੋਕ ਜ ਇੱਦਾਂ ਦਾ ਛੋਟਾ ਸਾ
ਹਾਂ ਉਹੀ, ਤੁਸੀਂ ਦਵਾਈਆਂ ਰੱਖ ਲੈਣਾ ਬੋਕਸ ਤੇ ਹੈ ਮੇਰੇ ਕੋਲ
ਠੀਕ ਐ, ਠੀਕ ਤੇ ਫਿਰ, ਹਾਂਜੀ, ਉਹੀ ਕਰਾਂਗੇ, ਦਵਾਈਆਂ ਵੀ ਰੱਖ ਲਾਂਗੇ‌ ਗ, ਹਾਂਜੀ-ਹਾਂਜੀ ਉਹ ਤੇ ਹੈ, ਤੇ ਬਾਕੀ ਬੱਸ ਹੋਰ ਤੇ ਕੋਈ ਤਿਆਰੀ ਮਤਲਬ ਦੱਸ ਦੇ ਨਾ ਮੈਨੂੰ ਵੈਸੇ ਨਾ, ਕੀ ਕਰਨਾ।
ਹਮ-ਹਮ।
ਹਾਂਜੀ, ਹਾਂਜੀ-ਹਾਂਜੀ, ਉਹੀ। ਤੇ ਬਾਕੀ ਆਪਣੇ ਯਾਤਰਾ ਵੈਸੇ ਕਿੰਨੇ ਕੁ ਦਿਨ ਦੀ ਰਹੇਗੀ।
ਕਿੰਨੇ ਕੁ ਦਿਨ ਦੀ ਰਹੇਗੀ ਯਾਤਰਾ?
ਹਾਂ ਇਹ ਹੈ, ਟ੍ਰਿਪ ਤੇ ਸੱਤ, ਹੈਗੀ ਐ ਹਫਤੇ ਦੀ ਤੇ ਹੈ। ਤੁਹਾਡੇ ਬੱਚਿਆਂ ਦੇ ਸਕੂਲ ਕਦੋਂ, ਖੁੱਲਣੇ ਨੇ?
ਇਹਨਾਂ ਦੇ ਨਾ ਅ ਤਿੰਨ-ਚਾਰ ਤੋਂ ਜੁਲਾਈ ਤੋਂ ਖੁੱਲ ਜਾਣਗੇ ਸਕੂਲ।
ਹਾਂ ਤੇ ਆਪਾਂ ਤਿੰਨ ਨੂੰ ਵਾਪਿਸ ਆ ਜਾਣਾ ਹ ਚਾਰ ਨੂੰ ਤਿੰਨ ਨੂੰ ਵਾਪਿਸ। ਸੀ ਸਾਰ ਨੂੰ ਨਾ ਮੇਰੇ ਭਰਾ ਦੇ ਕੰਡੇ ਦਾ ਬਰਡੇ ਏ?
ਅੱਛਾ।
ਤੇ ਉੱਥੇ ਵੀ ਅਸੀਂ ਸੈਲੀਬ੍ਰੇਟ ਤੇ ਆਪਾਂ ਤਿੰਨ ਨੂੰ ਆ ਜਾਵਾਂਗੇ ਵਾਪਿਸ, ਤਿੰਨ ਦੀ ਰਾਤ ਤੱਕ। ਚਾਰ ਨੂੰ ਸੈਲੀਬ੍ਰੇਟ ਕਰਕੇ ਮੈਂ ਫਿਰ ਆਪਣੇ ਘਰ ਆ ਜੂ।
ਅੱਛਾ-ਅੱਛਾ, ਠੀਕ ਏ ਠੀਕ ਏ, ਚਲੋ ਕੋਈ ਨੀ ਫਿਰ ਤੇ ਚਲੋ ਕਰ ਲਾਂਗੇ ਬੱਸ ਥੋੜਾ ਸਾ ਨਾ ਐ ਕੀ ਇੱਥੇ ਮੈਂ ਆਈ ਦੀ ਸੀ ਪੇਕੇ ਥੋੜਾ ਸਾ, ਵੈਸੇ ਰਿਟਰਨ ਵਰਕ ਤੇ ਮੈਂ ਸਾਰਾ ਬ ਬੱਚਿਆਂ ਦਾ ਮੁਕਾਇਆ ਹੀ ਸੀ ਥੋੜਾ ਸਾ, ਉਹ ਵਾਲਾ ਕੰਮ ਸੀ ਬੱਚਿਆਂ ਦਾ, ਉਹ ਤੁਹਾਨੂੰ ਪਤਾ ਹੀ ਇੰਨੇ ਵੱਡੇ-ਵੱਡੇ ਦਿੰਦੇ ਨੇ ਪ੍ਰੋਜੈਕਟ ਵਗੈਰਾ ਬਣਾਉਣ ਨੂੰ, ਹਾਂਜੀ।
ਕੀ ਦਿੰਦੇ ਨੇ ਉਹ ਤੇ
ਉਹੀ ਨਾ ਹੁਣ ਛੁੱਟੀਆਂ 'ਚ' ਉਹੀ ਹੁਣ ਪੇਕੇ। ਕੇ ਇੰਜੋਏ ਕਰਨ ਆਈਏ ਨਾਲ ਕੰਮ ਵੀ ਲੈ ਕੇ ਹਜੇ ਰਿਟਰਨ ਵਰਕ ਕੁੜੀ ਦਾ ਮੁਕਾਇਆ ਆਈ ਸੀ। ਮੁੰਡੇ ਦਾ ਲੈ ਕੇ ਆਈ ਦੀ ਸੀ, ਉਹਦਾ ਵੀ ਮੁਕਾਇਆ ਹੁਣ। ਤੇ ਹੁਣ ਪ੍ਰੋਜੈਕਟ ਰਹਿ ਗਏ ਨੇ ਫਿਰ ਮੈਂ ਆਪਣੀ ਨਨਾਣ ਨੂੰ ਦੇ ਆਈ ਸੀ। ਮੈਂ ਕਿਹਾ ਚਲੋ ਖਾਲੀ ਤ ਹੈ ਚਾਰ-ਪੰਜ ਪ੍ਰੋਜੈਕਟ ਹੈਗੇ ਨੇ। ਉਹ ਖਾਲੀ ਬਣਾ ਦੀ ਕਿਉਂਕਿ ਆ ਤੋਂ ਬਾਅਦ ਫੇਰ ਮੈਨੂੰ ਨੀ ਪਤਾ ਹੁਣ ਦੇਖੋ ਅਚਾਨਕ ਕੋਈ ਨਾ ਕੋਈ ਪ੍ਰੋਗ ਸਲਾਹ ਤੇ ਬਣ ਹੀ ਜਾਂਦੀ ਏ। ਤੇ ਹੁਣ ਜੇ ਸੇ-ਸਲਾਹ ਬਣ ਗਈ ਤੇ ਫੇਰ ਤੇ ਔਖਾ ਹੀ ਹੋ ਜਾਏਗਾ। ਮੇਰੇ ਵਾਸਤੇ ਚੌਵੀ ਤੱਕ ਮਤਲਬ ਕਿ ਜਾਵਾਂਗੇ ਨਾ ਪੱਚੀ ਤੱਕ ਪਹੁੰਚਾਂਗੇ ਅਸੀ। ਫਿਰ ਉਹੀ ਛੱਬੀ, ਸਤਾਈ, ਅਠਾਈ, ਤਿੰਨ ਦਿਨ। ਮਿਲਣਗੇ। ਮੈਨੂੰ ਪੈਕਿੰਗ ਵਗੈਰਾ ਕਰਨ 'ਚ' ਥੋੜਾ ਸਾ ਥਾਕਣ ਵੀ ਹੋ ਜਾਂਦੀ ਏ, ਬ ਬੱਚਿਆਂ ਨਾਲ ਟ੍ਰੇਨ 'ਚ' ਸਫ਼ਰ ਕਰਨ 'ਚ', ਹਾਂਜੀ ਹੋਰ, ਤੁਸੀਂ ਇਹ ਇੱਕ ਤੇ ਪਤਾ ਨੀ ਯਾਰ ਪਾਪਾ ਬੁਲਾ ਰਹੇ ਨੇ। ਫਿਰ ਮੈਂ ਕਰਦੀ ਦੀਆਂ ਹਨਾ। ਹਾਂਜੀ, ਠੀਕ ਏ ਠੀਕ ਏ, ਓਕੇ ਜੀ, ਹਾਂਜੀ। ਸ ਹਾਂਜੀ, ਸ਼ਸ਼ੀ ਕਾਲ।
ਸ਼ਸ਼ੀ